ਹਾਂਜੀ।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
ਬਸ ਤੁਹਾਡਾ ਮੈਂ ਕੰਮ ਦੇਖਿਆ ਇੰਸਟਾ ਤੇ, ਬੋਤ ਸੋਹਣਾ ਤੁਸੀ ਮੇਕਅਪ ਕਰਦੇ ਐਂ। ਹਾਂ, ਮੈਂ ਵੀ ਆਪਣੀ ਵਾਈਫ ਨੂੰ ਸਿਖਾਣਾ, ਤੁਸੀ ਸਿਖਾ ਦੋਗੇ?
ਹਾਂਜੀ-ਹਾਂਜੀ ਸਿਖਾ, ਨਈ-ਨਈ, ਮੈਂ ਸਿਖਾ ਦਾਂਗੀ।
ਤੇ ਕੀ ਚਾਰਜ ਕਰੋਂਗੇ ਜੀ?
ਚਾਰਜ! ਪੰਜ ਕੁ ਹਜ਼ਾਰ ਪੇ ਲੈਦੀ ਮੈਂ। ਮੈਂ ਘੱਟ ਹੀ ਚਾਰਜ ਰੱਖੇ ਦੇ ਓਦਾਂ, ਓਦਾਂ ਸਲੂਨਾ ਦੇ ਤੇ ਬੋਤ ਜਾਦਾ ਵੇ।
ਹੂੰ।
ਹਾਂਜੀ-ਹਾਂਜੀ। ਮੈਂ, ਬੇਸਿਕ ਜਿੱਦਾਂ ਬਲੀਚ, ਫੇਸ਼ਿਅਲ, ਵੈਕਸਿੰਗ ਹੋ ਗੀ। ਤੇ ਹੋਰ ਮੈਨੀ-ਪੈਡੀ ਕਿਯੋਰ। ਤੇ ਔਰ ਮੇਕਅਪ ਦਾ ਸਾਰਾ, ਥਰੈਡਿੰਗ ਵਗੈਰਾ ਸਾਰਾ।
ਠੀਕ ਏ, ਮਸਾਜ-ਮਸੂਜ ਵੀ ਕਰ ਦੇਨੇ ਐ?
ਹਾਂਜੀ-ਹਾਂਜੀ, ਨਈ-ਨਈ ਜੈਂਟਸ ਨੀ, ਲੇਡੀਜ ਹੀ ਕਰੀਦੈ।
ਠੀਕ ਐ।
ਹੋਰ ਸੁਨਾਓ, ਰੋਟੀ ਪਾਨੀ ਖਾ ਲੇਆ ਤੁਸੀਂ? ਕੀ ਬਨਾਇਆ ਅੱਜ?
ਮੈਂ ਕੁਕਿੰਗ ਕਰ ਲੈਨਾਂ। ਤੇ ਓ ਬਣਾਏ ਸੀ ਅਸੀਂ, ਮੈਂ ਬਣਾਏ ਸੀ ਭਰਵੇੇ ਬੈਂਗਨ।
ਅੱਛਾ, ਤੁਸੀਂ ਕੁਕਿੰਗ ਕਰ ਲੈਂਦੇ ਓ?
ਹਾਂਜੀ-ਹਾਂਜੀ।
ਅੱਛਾ-ਅੱਛਾ, ਕਿੱਦਾਂ ਬਣਾਂਦੇ ਭਰਵੇੇ ਬੈਂਗਣ?
ਪੇਲੋ ਬੈਂਗਣ ਧੋ ਲੈਣੇ।
ਅੱਛਾ ਜੀ।
ਫੇਰ ਓਹਦੇ ਚਾਰ ਪੀਸ ਕਰ ਲੈਣੇ ਨਿੱਕੇ-ਨਿੱਕੇ, ਕੋ ਡੰਡੀ ਨਾਲੋਂ ਨਾ ਲਾਣੇ, ਵਿੱਚੋਂ ਈ ਚਾਰ ਪੀਸ ਕਰ ਲੈਣੇ।
ਅੱਛਾ ਜੀ, ਫ਼ੇਰ?
ਫੇਰ ਵਿੱਚੋਂ ਬੀ ਫੇਰ ਵਿਚੋ ਬੀਜ ਕੱਢ ਲੈਣੇ ਓਨਾਂ ਦੇ।
ਅੱਛਾ ਜੀ।
ਓਹਨੂੰ ਫੇਰ ਮਸਾਲਾ ਭੁੰਨਣਾ, ਜਿਹੜਾ ਬੀਜ ਉਹਦੇ ਵਿੱਚ ਪਾ ਦੇਣੇ ਆ ਫੇ ਕੇ।
ਅੱਛਾ ਜੀ।
ਹਾਂ, ਫੇਰ ਚੰਗੀ ਤਰ੍ਹਾਂ ਮਸਾਲਾ ਭੁਨ ਕੇ ਭਰ ਦੇਣੇ ਐ। ਫੇਰ ਓਨੂੰ ਧਾਗਾ ਲਪੇਟ ਕੇ ਧੁੱਪੇ ਰੱਖਣਾ ਪਹਿਲੋ। ਅਸੀਂ ਹੋਰ ਸਾਬ ਨਾਲ ਬਣਾਈਦੇ ਦੇਸੀ ਸਟਾਈਲ ਧੁੱਪੇ ਰੱਖਣੇ ਐ। ਧੁੱਪੇ ਰੱਖ ਦਿਓ, ਤੇ ਗਰਮ ਘੱਟ ਕਰਨੇ ਪੈਂਦੇ, ਫਿਰ ਧੁੱਪ ਨਾ ਗਰਮ ਹੋ ਜਾਂਦੇ ਬੋਤ ਓਹ। ਅੱਛਾ।
ਅੱਛਾ ਜੀ।
ਹੰ।
ਠੀਕ ਐ। ਅੱਛਾ ਯਾਨੀ ਕੁਕਿੰਗ ਤੁਸੀਂ ਜਾਣਦੇ ਹੋ ਨਾ?
ਬਸ ਰੋਸਟ ਕਰੋ ਓਨੂੰ।
ਅੱਛਾ-ਅੱਛਾ।
ਤੇ ਬਸ ਤੇਆਰ।
ਅੱਛ, ਯਾਨੀ ਕਿ ਕੁਕਿੰਗ ਤੁਸੀਂ ਕਰ ਲੈਂਦੇ ਓ ਨਾ?
ਹੋਰਮੇਰੀ ਵਾਈਫ ਮੇਰੀ ਕੁਕਿੰਗ ਦੀ ਬੋਤ ਦੀਵਾਨੀ ਏ।
ਅੱਛਾ।
ਓਹ ਤਾਂ ਉਂਗਲਾ ਚੱਟ ਜਾਂਦੀ ਆਪਣੀਆਂ ਈ।
ਅੱਛਾ ਜੀ, ਕਾਫੀ ਸਵਾਦ ਬਣਾਓਂਦੇ ਹੋ, ਨੇ, ਨਾ ਤੁਸੀਂ।
ਬੋਤ ਜ਼ਾਦਾ।
ਅੱਛਾ ਹੋਰ ਕੀ ਬਣਾ ਲੈਂਦੇ ਹੋ?
ਹਾਂ ਮੈਂ ਕੜਾਹ ਬੋ ਵੱਧੀਆ ਬਣਾ ਲੈਂਦਾ, ਕੜਾਹ- ਕੜਾਹ
ਅੱਛਾ ਹਲਵਾ ਅੱਛਾ- ਅੱਛਾ ਸੂਜੀ ਦਾ ਕੇ--ਆਟੇ ਅਦਾ ਆਟੇ ਵਾਲਾ।
ਜੇੜਾ ਮਰਜ਼ੀ। ਸਾਡੇ ਜਦੋ ਕੰਜਕਾ ਹੁੰਦੀਆ, ਓਦੋ ਲੰਗਰ ਸਾਰਾ ਮੈਂ ਹੀ ਤਿਆਰ ਕਰਦਾ।
ਅੱਛਾ -ਅੱਛਾ।
ਬਸ ਪੂਰੀਆ ਈ ਤਲੱਦੀ ਮੇਰੀ ਵਾਈਫ, ਬਾਕੀ ਚਨੇ, ਕੜਾਹ ਸਾਰਾ ਮੈਂ ਹੀ ਕਰਦਾ। ਹਾਂ
ਅੱਛਾ- ਅੱਛਾ ਫੇਰ ਤਾਂ ਤੁਹਾਡੀ ਮਿਸਿਸ ਨੂੰ ਕਾਫ਼ੀ ਮਤਲਬ ਕਿ ਓਹ ਸਹਾ ਓ ਮਿਲ ਜਾਂਦੀ ਆ ਨਾ ਹੈਲਪ, ਹਮ ਉਹ ਤਾਂ ਰਾਜ ਕਰਦੀ ਹੋਣੀ।
ਮੰਮੀ ਮੇਰੇ ਘਟੇ ਈ ਕਰਦੇ ਕੰਮ।
ਕੈਸੇ ਹੋ? ਅੱਛਾ ਅੱਛਾ ਯਾਨੀ ਕਿ ਤੁਹਾਡੀ ਵੋਟੀ ਨੂੰ ਤੇ ਕਾਫੀ ਹਲਪਾਂ ਮਿਲ ਜਾਂਦੀਆਂ ਨਾ।
ਬਹੁਤ ਬਹੁਤ
ਹੂੰ, ਵਧੀਆ ਗੱਲ ਹੈ ਕੋਈ ਕਿਸਸ਼ਮਤ ਵਾਲੀ ਹੋਣੀ ਐ।
ਸਹੀ ਗੱਲ ਐ।
ਹੂੰ, ਹੋਰ ਕੀ ਤੁਸੀਂ ਕੰਮ ਕੀ ਕਰਦੇ ਓ?
ਮੈਂ ਕੁਕਿੰਗ ਦਾ ਈ ਕੰਮ ਆ ਹਲਵਾਈਆਂ ਦਾ।
ਅੱਛਾ-ਅੱਛਾ ਠੀਕ ਐ, ਤਾਂ ਹੀ ਤੁਸੀਂ ਕੁਕਿੰਗ ਕਰ ਲੈਂਦੇ ਹੋ।
ਹਾਂਜੀ।
ਅੱਛਾ-ਅੱਛਾ ਕਿੰਨਾ ਪੜ੍ਹੇ ਹੋ ਤੁਸੀਂ?
ਮੈਂ ਬਸ ਦਸ।
ਮੈਂ ਤਾਂ ਦੱਸ ਪੜੀ ਆ।
ਉਸ ਤੋਂ ਬਾਦ ਬਸ। ਮੈਂ ਦਸ ਸਾਲ ਦਾ ਕਰਨ ਲੱਗ ਪਿਆ ਕੁਕਿੰਗ ਕਰਨ ਲੱਗ ਪਏ ਦਸ ਸਾਲ ਦਾ ਸੀ ਮੈਨੂੰ ਬਹੁਤ ਸ਼ੌਂਕ ਸੀ ਕੁਕਿੰਗ ਦਾ।
ਅੱਛਾ-ਅੱਛਾ ਠੀਕ ਹੈ, ਠੀਕ ਹੈ, ਯਾਨੀ ਕਿ ਤੁਸੀਂ ਨਾ
ਯਾਨ ਜਿਵੇਂ, ਮੇਰੀ ਮੇਰੀ ਮੇਰੀ ਜਦੋਂ ਮੈਰਿਜ ਹੋਈ ਨਾ ਤੇ ਮੇਰੀ ਵਾਈਫ ਨੂੰ ਨਹੀਂ ਸੀ ਆਉਂਦੀ ਕੁਕਿੰਗ ਵਗੈਰਾ। ਤੇ ਉਹਨੂੰ ਵੀ ਮੈਂ ਹੀ ਸਿਖਾਈ ਤਕਰੀਬਨ ਕੁਕਿੰਗ।
ਅੱਛਾ-ਅੱਛਾ ਠੀਕ ਆ, ਠੀਕ ਆ। ਅੱਛਾ ਤੁਡੀ ਮਿਸਿਜ਼ ਨੂੰ ਕੁਛ ਨੀ ਸੀ ਆਉਂਦਾ।
ਉਹਨੂੰ ਕੁਛ ਨੀ ਸੀ ਆਉਂਦਾ। ਉਹ ਕੋੋ ਰੋਟੀ ਹਜੇ ਵੀ ਨੀ ਗੋਲ ਬਣਦੀ।
ਅੱਛਾ-ਅੱਛਾ। ਠੀਕ ਐ, ਠੀਕ ਐ। ਯਾਨੀ ਕਿ ਰੋਟੀ ਵਗੈਰਾ ਤੁਸੀਂ ਵੀ ਬਣਾ ਲੈਂਦੇ ਹੈਨਾ।
ਹਾਂ ਮੇਰਾ ਤੇ ਮੇਰੀ ਸਿਸਟਰ ਵੀ ਬਹੁਤ ਸੀ ਯਾਨਿ ਕਿ ਸਾਨੂੰ ਕੁਕਿੰਗ ਦਾ, ਮੇਰੀ ਸਿਸਟਰ ਬਹੁਤ ਛੇਤੀ ਕਰਦੀ ਕੰਮ ਦੌੜ ਦੌੜ ਖਾਣ ਪੀਣਾ ਲਾ ਜ਼ੇ
ਅੱਛਾ-ਅੱਛਾ ਚਲੋ ਵਧੀਆ ਗੱਲ ਏ, ਕਰਨੇ ਵੀ ਚਾਹੀਦੇ ਆ।
ਜੀਜਾ ਹੀ ਮੇਰੇ ਦੀ ਤੀਹ ਕਮਰ ਸੀ ਵਿਆਹ ਤੇ, ਉਹਨੇ ਅਠੱਤੀ ਕਮਰ ਕਰਤੀ, ਖੁਆ ਖੁਆ ਕੇ ਉਹਨਾਂ ਨੂੰ।
ਅੱਛਾ। ਵਧੀਆ ਗੱਲ ਐ
ਹਾਂ।
ਅੱਜੇ ਤਾਡੀ ਇੱਕ ਸਿਸਟਰ ਐ।
ਹਾਂਜੀ, ਮੇਰੀ ਕਮਰ ਅਠੱਤੀ ਸੀ ਮੈਂ ਬੱਤੀ ਕਰ ਲੀ ਫਿੱਟ ਰਹਿ ਕੇ। ਮੈਂ ਜੈਦਾ ਤਲਿਆ ਤਲਿਆ ਨੀ ਖਾਂਦਾ, ਹਾਂਜੀ।
ਠੀਕ ਹੈ, ਠੀਕ ਹੈ, ਵਧੀਆ ਗੱਲ ਐ। ਆ, ਹੋਰ ਸੁਣਾਓ ਹੋਰ ਤੁਹਾਡੇ ਕੀ ਸ਼ੌਕ ਹੈ?
ਸ਼ੌਕ ਪਤਾ
ਕੀ ਕੀ ਸ਼ੌਂਕ ਹੈ ਤੁਹਾਡੇ? ਅੱਛਾ, ਅੱਛਾ।
ਕ੍ਰਿਕਟ ਦਾ ਸ਼ੌਂਕ ਆ ਮੈਨੂੰ ਸਭ ਤੋਂ ਜ਼ਿਆਦਾ।
ਅੱਛਾ। ਠੀਕ ਆ ਵਧੀਆ ਗੱਲ ਆ। ਕ੍ਰਿਕਟ ਵਗੈਰਾ ਵੇਖਦੇ ਹੋ ਜਾਂ ਖੇਲਦੇ ਹੋ।
ਖੇਲ ਵੀ ਲਈਦਾ, ਦੇਖ ਵੀ ਲਈਦਾ।
ਅੱਛਾ ਦੋਨੋਂ ਹੀ ਗਏ ਹੋਏ ਨੇ, ਹੋਰ? ਹੋਰ ਕੀ ਇੰਟਰਸਟ ਰੱਖਦੇ ਉਹ ਟੀ ਵੀ ਚ ਦੇਖਣ ਵਾਲਾ।
ਹਾਂਜੀ।
ਮੈਂ ਕਿਹਾ ਹੋਰ ਕੀ ਇੰਟਰਸਟ ਰੱਖਦੇ ਹੋ ਟੀ ਵੀ 'ਚ ਦੇਖਣ ਵਾਲਾ।
ਵੈਬ ਸੀਰੀਜ਼।
ਹਾਂਜੀ,
ਵੈਬ ਸੀਰੀਜ਼।
ਹਾ, ਅੱਜ ਕੱਲ ਵੈਬ ਸੀਰੀਜ ਵੀ ਚੱਲਦੀਆਂ ਬੜੀਆਂ ਕਿਸ਼ਤ ਜਿਹੜੀਆਂ ਕਿਸ਼ਤ। ਇਟਾਂ ਵਾਲੀਆਂ ਫਿਲਮਾਂ ਹੁੰਦੀਆਂ।
ਅੱਛਾ, ਅੱਛਾ।
ਹਾਂਜੀ, ਉਹ ਦੇਖਦਾ ਤੇ ਲਾਫਟਰ ਹਾਂਜੀ, ਲਾਫਟਰ ਸ਼ੈਫ ਮੇਰਾ ਫੇਵਰੇਟ ਹੈ ਲਾਫਟਰ ਸੈ਼ਫ।
ਅੱਛਾ, ਅੱਛਾ, ਉਹਦੇ ਚ ਕੀ ਹੁੰਦਾ ਹੈ।
ਉਹ ਚ ਆਈ ਹੈ, ਕੁਕਿੰਗ ਵਗੈਰਾ ਕਰਦੇ ਉਹਦੇ ਚ ਵੀੱ।
ਅੱਛਾ।
ਹਾਂ ਉਹਦੇ ਤੇ ਚਲੋ ਕਾਮੇਡੀ ਹੈ ਨਾ। ਉਹ ਕੇ ਬਣਦਾ ਕਿਸੇ ਕੋਲ ਨੀ ਕੁਛ।
ਅੱਛਾ, ਅੱਛਾ।
ਹੂਉੰ ਬਸ, ਔਦਾਂ ਹੀ ਦੇਖ ਕੇ ਮਜ਼ਾ ਆਂਦਾ।
ਅੱਛਾ, ਅੱਛਾ। ਠੀਕ ਹੈ ਠੀਕ ਹੈ, ਤੁਸੀਂ ਹਲਵਾ ਕਿੱਦਾਂ ਬਣਾਉਦੇ ਹੋ।
ਹਾਂਜੀ।
ਹਲਵਾ ਕਿੱਦਾਂ ਬਣਾਉਂਦੇ ਹੋ, ਮੈਂ ਕਿਹਾ ਤੁਸੀਂ।
ਹੱਲਵਾ। ਦੇਸੀ ਘਿਉ ਦਾ ਈ ਬਣਾਈਦਾ।
ਨਹੀਂ ਕਿੱਦਾਂ ਬਣਾਉਂਦੇ ਹੋ ਮੈਂ ਕਿਹਾ ਤੁਸੀਂ।
ਪਹਿਲੋ ਇਕ ਕੋਲੀ ਲੈ ਲਵੇ ਦੇਸੀ ਘਿਉ ਦੀ।
ਹਾਂਜੀ।
ਡੇਢ ਕੋਲੀ ਆਟੇ ਦੀ।
ਹਾਂਜੀ,
ਉਹਨੂੰ ਭੁੱਨ ਲੈਣਾ ਚੰਗੀ ਤਰ੍ਹਾਂ।
ਹਾਂਜੀ।
ਭੂੰਨਣਾ ਏ, ਲੋਹ ਫਲੇਮ ਤੇ ਭੁੰਨਣਾ ਉਹਨੂੰ ਤੇਜ਼ ਨਹੀਂ ਕਰਨਾ।
ਅੱਛਾ, ਅੱਛਾ।
ਜਦੋਂ ਐ ਖੁਸ਼ਬੂ ਆ ਜਾਏ ਆਟੇ ਦੀ।
ਅੱਛਾ ਜੀ।
ਉਸ ਤੋਂ ਬਾਅਦ ਪਾਣਾ ਪਾਣੀ, ਜਿਹੜਾ ਵੀ ਚੀਨੀ ਦਾ ਬਣਾਉਣਾ ਪਹਿਲਾਂ ਪਾਣੀ ਪਾਉਣਾ ਵੈਂ-
ਅੱਛਾ ਜੀ-
ਜੇ ਔ ਪਤਲਾ ਹੋ ਗਿਆ ਉਹ ਫੇਰ ਉਹ ਚ ਚੀਨੀ ਪਾ ਦੇਣੀ- ਜੇ ਤੁਸੀ ਗੁੜ ਵਾਲਾ ਬਣਾਉਣਾ ਵੈਂ, ਉਹ ਪਾਣੀ ਪਹਿਲਾਂ ਹੀ ਗੁੜ ਨੂੰ ਆਪਾ ਗਰਮ ਕਰਕੇ ਨਾ ਪਾਣੀ ਨੂੰ ਗੁੜ 'ਚ ਘੋਲ ਲੈਣਾ ਮੈਲਟ ਮੈਲਟ ਕਰ ਲੈਣਾ ਫੇਰ ਉਹ ਪਾਣੀ ਪਾਉਣਾ ਗੁੜ ਵਾਲਾ ਕਿਉ ਗੁੜ ਪੀਸਲੋ ਕੁੱਟਣ ਨਾ ਹੁੰਦਾ ਗਰਮ ਜੋ ਆਟੇ 'ਚ, ਜੇ ਖਾਣੀ ਆਟੇ ਵਾਲਾ ਬਣਾਉਣਾ ਪਹਿਲਾਂ ਪਾਣੀ ਪਾਉਣਾ, ਜਦੋ ਪਤਲਾ ਹੋ ਜਾਏ ਬਿਲਕੁਲ ਸੀਰਾ ਜਿਹਾ ਬਣ ਜਾਏ ਫੇਰ ਊਪਰ ਖਾਂਡ ਪਾ ਦੇਣੀ ਏ। ਫੇਰ ਜਦੋ ਉਹਨੂੰ ਘੋਲੀ ਯਾਓ ਨਾਲ ਮਾੜੇ ਮੋਟੇ ਜੋ ਸੋਗੀ ਡਰਾਏ ਫਰੂਟ ਤੁਸੀ ਪਾਣਾ ਨਿੱਕੇ-ਨਿੱਕੇ ਪੀਸ ਕਰਕੇ
ਹਾਂਜੀ-ਹਾਂਜੀ।
ਘਿਓ ਪਾਵੇ, ਹਾਂਜੀ। ਸੋਈ ਆਲਾ ਵੀ ਏ, ਸੋਈ ਵਾਲਾ ਵੀ, ਸੋਈ ਵਾਲਾ ਵੀ ਏਦਾਂ ਹੀ।
ਅੱਛਾ ਸੂਜੀ ਵਾਲਾ ਵੀ ਏਦਾਂ ਹੀ, ਖਾਂਡ ਵੀ ਜੇ ਪਾਣੀ ਪੇਹਲੇ ਪਾਲੋ, ਪਾਣੀ ਤੋ ਪੇਹਲੇ?
ਜੇ ਖਾਂਡ ਪਾਣੀ ਏ, ਤੇ ਖਾਂਡ ਤੋ ਪੇਹਲੋ ਪਾਣੀ ਪਾਣਾ ਵੇ। ਤੇ ਗੋੜ ਜੇ ਗੋੜ ਵਾਲਾ ਵ ਉਹ ਪਾਣੀ ਵਿੱਚੇ ਗੋਲ ਗੋੜ ਪਾਣਾ ਵਾ। ਸ਼ੱਕਰ ਆਲਾ ਬਣਾਏਆ ਵੀ, ਸ਼ੱਕਰ ਦਾ ਸ਼ ਕਰ ਦਾ ਟੇਸਟ ਨੀ ਆਂਦਾ ਜਿਨਾ ਗੁੜ ਦਾ ਟੇਸਟ ਆਂਦਾ ਹੈਗਾ।
ਅੱਛਾ-ਅੱਛਾ।
ਸ਼ੱਕਰ ਦਾ ਟੇਸਟ ਨਹੀ ਹੁੰਦਾ, ਗੁੜ ਦਾ ਜਆਦਾ ਟੇਸਟ ਵਧੀਆ ਹੁੰਦਾ ਵਾ।
ਹਾਂਜੀ ਕੋਈ ਨੀ ਮੈਂ ਵੀ ਮਾਰਾਂਗੀ ਟਰਾਈ।
ਬਾਕੀ ਜੇ ਡਰਾਏ ਫਰੂਟ ਕੋਈ ਚੀਜ ਪਾਣੀ ਏ ਆਪਣਾ ਉਹਨੂੰ ਗ੍ਰੈਂਡ ਨੀ ਕਰਨਾ ਮਿਕਸੀ ਚ ਉਹਨੂੰ ਕੁੱਟਣਾ ਆ ਮੋਟਾ-ਮੋਟਾ।
ਅੱਛਾ-ਅੱਛਾ ਯਾ ਚੀਰ ਲਾਉਣ ਆ ਨਾ ਚਾਕੂ ਨਾਲ।
ਆ ਚਾਕੂ ਨਾਲ ਬਰੀਕ-ਬਰੀਕ ਕਰ ਲੋ ਜਾਂ ਉਹਨੂੰ ਮਿਕਸੀ ਚ ਇਕੋ ਵਾਰੀ ਕਰਨਾ ਜਾਏਦਾ ਨੀ ਕਮਾਉਣਾ ਇਕੋ ਵਾਰੀ ਕਰਕੇ ਉਹ ਨਿੱਕੇ-ਨਿੱਕੇ ਟੋਟੇ ਹੋ ਜਾਣੇ ਏ ਤੇ ਉਹ ਪਾਲੋ।
ਅੱਛਾ-ਅੱਛਾ।
ਆਜ ਕੱਲ੍ਹ ਜਨਾਨੀਆਂ ਤੁਹਾਨੂੰ ਪਤਾ ਏ ਕਿੱਥੇ ਕਰਦੀਆਂ ਚਾਕੂ ਦੁੜ ਡੰਡੇ ਦਾ ਕੰਮ? ਉਹ ਮਿਕਸੀ ਚਾਹੀਦੀ ਉਹਨਾ ਦਾ ਮਿਕਸੀ ਨਾਲ ਈ ਕਰਦੀਆਂ ਸਭ ਕੁਛ।
ਅੱਛਾ-ਅੱਛਾ ਠੀਕ ਆ ਠੀਕ ਆ ਵਧੀਆ ਗੱਲ ਐ। ਹੋਰ ਤੁਹਾਨੂੰ ਕੀ ਪਸੰਦ ਏ ਖਾਣ ਚ? ਖਾਣ ਵਿੱਚ ਕੀ ਪਸੰਦ ਆ ਮੈ ਕੇਹਾ?
ਖਾਣ ਵਿੱਚ ਮੈਨੂੰ ਰਾਜਮਾਂ ਚਾਵਲ, ਕੜੀ ਚਾਵਲ, ਆਲੂ ਵਾਲੇ ਪਰੋਠੇ।
ਅੱਛਾ-ਅੱਛਾ। ਅੱਛਾ ਆਲੂ ਵਾਲੇ ਪਰੋਠੇ ਦੇ ਫੇਵਰੇਟ ਹੋਣੇ ਆ ਨਾ ਤੁਹਾਡੇ?
ਨਈ ਉਹ ਨਈ ਇੰਨੇ ਫੇਵਰਟ।
ਕਓ?
ਰਾਜਮਾ ਚਾਵਲ ਹੋ ਗਏ, ਫੇਰ ਖਾ ਲਈ ਹੀ ਦੇ ਏ ਪਰ ਏਨੇ ਨੀ ਜਿਦਾ ਪੇਹਲੋ ਸੀ ਨਾ ਹੁਣ ਏਨੇ ਨੀ ਰਏ। ਹੁਣ ਅੱਜ ਕੱਲ੍ਹ ਕਈ ਦੇ ਪੋਟੀਨ ਆਲੇ ਪਰੋਠੇ ਜਿੱਦਾਂ ਉਅਲੇ ਅਪਣੇ ਪਨੀਰ ਵਾਲੇ ਹੋ ਗਏ ਪੋਟੀਨ ਹੁੰਦਾ ਨਾ ਪਨੀਰ।
ਅੱਛਾ-ਅੱਛਾ, ਅੱਛਾ ਉਹ ਵੀ ਏਦਾਂ ਈ ਬਣਾਂਦੇ ਹੋਣੇ ਫੇਰ ਤਾਡੇ?
ਤਲ ਲੈਂਦੀ ਏ।
ਅੱਛਾ।
ਦੌਧ ਤੇਰੇ ਕੋ ਹੈਗਾ ਫਾਲਤੂ? ਸਵੇਰੇ ਹੀ ਪਨੀਰ ਕੱਢ ਲੈਂਦੀ ਉਹ।
ਉਹ ਅੱਛਾ ਉਹਨੂੰ ਕਿਥੋ ਫਾਲਤੂ ਦੁਧ ਆਯਾ ਮੱਝਾ ਉਹਨਾਂ ਦੇ ਘਰ?
ਹਾਂ-ਹਾਂ ਬੱਕਰੀ ਏ ਬੱਕਰੀ।
ਅੱਛਾ, ਬੱਕਰੀ ਦੇ ਦੁੱਧ ਦੀ ਉਹ ਨਿਕਲ ਜਾਂਦਾ ਪਨੀਰ?
ਬੋਹਤ ਵਧੀਆ।
ਅੱਛਾ ਜੀ, ਪੇਹਲੀ ਵਾਰ ਸੁਣੇਆ ਮੈਂ।
ਕੋਈ ਨੀ, ਕਰੀ ਏ ਤੁਸੀਂ ਵੀ ਟਰਾਈ?
ਹਾਂ ਕੋਈ ਨੀ। ਚਲੋ ਠੀਕ ਹੈ, ਫੇਰ ਭਾਜੀ ਮੈਂ ਬਾਅਦ ਚ ਕਰਦੀ ਆ, ਠੀਕ ਏ। ਠੀਕ ਏ, ਸਸ ਸ਼੍ਰੀ ਕਾਲ ਜੀ।
ਸਸ ਸ੍ਰੀ ਕਾਲ।